ਹੈਲੋ, ਸਸ ਰੀ ਕਾਲ ਹੋਰ ਸੁਨਾਓ
ਬਸ ਵਦੀਆ ਜੀ ਵਦੀਆ ਤੁਸੀਂ ਸੁਣਾਓ, ਕੀ ਕਰ ਰਏ
ਬਸ ਠੀਕ, ਬਸ ਮੈਂ ਹੁਣੇ ਫ੍ਰਰੀ ਹੋਈ ਹਾਂ, ਥੋੜਾ ਸਫਾਈ ਵਗੈਰਾ ਰਹ ਗਈ ਸੀ। ਬਾਕੀ ਸਾਰਾ ਕੰਮ ਕਰ ਲਿਆ ਸੀ।
ਠੀਕ ਏ- ਠੀਕ ਏ ਅਸੀਂ ਵੀ ਬਸ ਲੱਗੇ ਹੋਏ ਸੀਗੇ ਸਫਾਈਆਂ ਕਰਨ।
ਹਾਂਜੀ- ਹਾਂਜੀ।
ਹੂੰ ਬੇਟਾ ਤੇ ਲੇਟ ਆਂਦਾ ਏ ਨਾ ਜੀ- ਜੀ ਹਾਂ। ਲਗ ਗਏ ਨਾ ਅੱਜ, ਅੱਜ ਲੱਗੇ ਜਾਂ ਕਲ ਦੇ ਲੱਗੇ ਏ।
ਕੱਲ ਦੇ ਲੱਗੇ ਪੇਈ ਸੀ, ਕੱਲ ਮੈਂ ਭੇਜਿਆ ਨਹੀ ਸੀ। ਤੇ ਫੇਰ ਅੱਜ ਗਿਆ ਸਕੂਲ।
ਹੂੰ ਫਸਟ ਡੇ ਕਿਹੜਾ ਇੰਨਾ ਨਾ ਹੈ ਨਾ।
ਹਾਂਜੀ- ਹਾਂਜੀ ਤਾਂ ਹੀ ਫੇਰ ਮੈਂ ਭੇਜਿਆ ਹੀ ਨੀ ਕਲ, ਨਾਲੇ ਸਵੇਰੇ ਉੱਠਿਆ ਹੀ ਨੀ ਗਿਆ ਹਾਂਜੀ।
ਤੇ ਕੋਈ ਛੁੱਟੀ ਟੀ ਨਾ ਕੀਤੀ ਆ।
ਹਾਂਜੀ- ਹਾਂਜੀ।
ਕਾਹਦੀ ਏ ਕੱਲ ਦੀ ਛੁੱਟੀ?
ਕਲ ਦੀ ਏ।
ਹਾਂ ਮੈਸਜ ਆ ਗਿਆ।
ਇਹਨਾਂ ਨੂੰ ਵੈਸੇੇ ਤੇ ਮੈਸੇਜ ਨਈ ਆਯਾ ਮੈਂਨੂੰ, ਜੇ ਵੈਸੇ ਤੇ ਸੈਚਰਡੇ ਨੂੰ ਛੁੱਟੀ ਹੁੰਦੀ ਏ। ਸੈਟਰਡੇ, ਸੰਡੇ ਤੇ ਹਜੇ ਮੈਸੇਜ ਨਹੀਂ ਆਇਆ ਕੱਲ ਦੀ ਛੁੱਟੀ ਦਾ, ਬਾਕੀ ਦੇਖੋ।
ਹਾਂਜੀ, ਠੀਕ ਏ ਜੀ।
ਹਾਂਜੀ।
ਹੋਰ ਸੁਣਾ ਹਾਂਜੀ- ਹਾਂਜੀ ਬਸ ਕੱਪੜੇ- ਕੁਪੜੇ ਤਾਂ ਅੱਜ ਧੋਣੇ ਨਹੀਂ ਸੀਗੇ ਅਸੀ। ਤੇ ਫੇਰ ਮੈਂ ਕਿਹਾ ਚਲੋ ਅੱਜ ਫ੍ਰਰੀ ਆ, ਤੇ ਕੱਪੜੇ ਪ੍ਰੈਸ ਕਰ ਰਹੀ ਸੀਗੀ ਨਾਲ- ਨਾਲ।
ਅੱਛਾ-ਅਛਾ ਮੇਰੇ ਕਪੜੇ ਪ੍ਰੈਸ ਕਰਨ ਵਾਲੇ ਗੇ ਨੇ, ਤੇ ਓਹ ਅੱਜ ਹੁਨੇ ਫੀ੍ ਹੋਈ ਆਂ, ਮੈਂ ਕਿਹਾ ਹੁਣ ਦੇਖਦੀ ਹਾਂ ਕਿ ਸਕੂਲ ਭੇਜਿਆ ਹੋਇਆ ਤੇ ਕੰਮ ਹੋ ਜਾਏਗਾ।
ਠੀਕ ਏ-ਠੀਕ ਏ ਕੱਪੜੇ ਧੋਉਣੇ ਸੌਖੇ ਪਰ ਨਾ ਤੈਯ ਲਗਾਣੇ
ਹਾਂਜੀ- ਹਾਂਜੀ ਉਹ ਬੜਾ ਟੈਮ ਲੱਗਦਾ। ਹਾਂ ਹੋਰ ਔ ਪਏ ਰਹਿੰਦੇ ਜਿੱਥੇ ਪਏ ਰਹਣ।
ਹਾਂਜੀ- ਹਾਂਜੀ ਰਾਤੀ ਵੈਦਰ ਵੀ ਸਾਰਾ ਦਿਨ ਰਾ ਮਤਲਬ ਸਾਰੀ ਰਾਤ ਠੀਕ ਰਿਹਾ। ਹਲਕੀ ਜਿਹੀ ਬਾਰਿਸ਼ ਹੋਈ ਹੈ, ਹਾਂਜੀ।
ਨਹੀਂ ਮੈਂ ਕਿਹਾ ਤੁਹਾਡੀ ਮੇ ਮੇਡ ਠੀਕ ਹੈ, ਹੁਣ ਆ ਗਈ?
ਹਾਂਜੀ- ਹਾਂਜੀ। ਉਹੀ ਕਰ ਰਹੀ ਹੈ ਹੁਣ ਕੰਮ, ਆ ਗਈ ਸੀਗੀ ਹਾਂਜੀ। ਹਾਂ ਠੀਕ ਹੈ, ਉਹ ਥੋੜਾ ਬਹੁਤਾ ਤੁਹਾਨੂੰ ਪਤਾ ਸਰੀਰ ਢਿੱਲੇ ਹੋ ਜਾਂਦੇ ਏ ਆ। ਫੇਰ ਮੁਸ਼ਕਿਲ ਲੱਗਦੀ ਏ, ਹਾਂਜੀ।
ਹੋਰ ਸੁਣਾਓ ਮੌਸਮ ਕਿੱਦਾਂ ਤੁਹਾਡੇ ਓਦਰ?
ਹਾਂਜੀ ਸਭ ਵਧੀਆ ਨੇ, ਰਾਤੀ ਬਾਰਿਸ਼ ਹੋਈ ਤੁਹਾਡੇ?
ਅੱਛਾ ਹਾਂਜੀ- ਹਾਂਜੀ ਰਾ ਸਵੇਰੇ ਠੰਡਾ ਹੋ ਗਿਆ ਸੀ, ਤੜਕੇ ਚ ਠੰਢ ਲੱਗਣ ਲੱਗ ਗਈ ਸੀ ਮਤਲਬ ਪੱਖੇ, ਕੂਲਰ ਲਾਇਆ ਹੋਆ ਸੀ ਨਾ, ਫੇਰ ਮੈਂ ਕੂਲਰ ਬੰਦ ਕੀਤਾ ਫੇਰ ਥੋੜਾ ਠੀਕ ਲੱਗਾ।
ਠੀਕ ਹੈ- ਠੀਕ ਹੈ ਆਹੋ ਥੋੜਾ ਕੂਲਰ ਨਾ ਹਾਂ ਹੁਣ ਫੇਰ ਧੁੱਪ ਨਿਕਲਣ ਲੱਗ ਪਈ ਆ, ਉਹ ਤਾਂ ਹੀ ਉਹ ਮੌਸਮ ਗੰਦਾ ਜਿਹਾ ਬਣ ਜਾਂਦਾ ਨਾ ਫੇਰ।
ਹਾਂ ਫੇਰ ਹੁਣ ਗਰਮੀ ਵਾਲਾ ਹੋ ਜਾਏਗਾ, ਗੁੰਮ ਹੋ ਜਾਏਗਾ।
ਬਿਲਕੁਲ ਉਹ ਫੇਰ ਜ਼ਿਆਦਾ ਗੰਦਾ ਲੱਗਦਾ ਹੈ ਮੌਸਮ।
ਉਹ ਬਹੁਤ ਜ਼ਿਆਦਾ। ਤੇ ਪਸੀਨਾ- ਪਸੀਨਾ, ਆ ਜਾਏਗਾ- ਆ ਜਾਏਗਾ ਚਿਪ- ਚਿਪ ਹੋਣੀ ਨਾ ਬਹੁਦਾ।
ਉੱਧਰ ਵੀ ਕੰਟਰੀਜ਼ ਚ ਵੀ ਬੋਤ ਜ਼ਿਆਦਾ ਹੀ ਤਪਸ਼ ਹੋਈ ਪਈ ਐ ਲਾਈਟਸ ਵੀ ਜੇੜੀ ਡਾ ਪਿਗਲੀ ਜਾਂਦੇ ਪਈ ਐ ਇੰਨੀ ਟੈਂਪਰੇਚਰ ਹਾਈ ਐਛਰ ਕੱਲ੍ਹ ਦੇਖ ਰੀ ਸੀ ਮੈਂ ਸੋਸ਼ਲ ਮੀਡੀਆ ਤੇ
ਅੱਛਾ-ਅੱਛਾ।
ਹਾਂਜੀ।
ਹੋਰ ਸੁਣਾਓ?
ਹਾਂਜੀ ਬੜੀਆ ਠੀਕ-ਠਾਕ।
ਤੇਰਾ ਡੋਗੀ ਕੀ ਕਰਦਾ?
ਡੋਗੀ ਬਸ ਬੈਠਾ ਹੈ ਉਹਨੂੰ ਸਾਰਾ ਦਿਨ ਨਹੀਂ ਪਤਾ ਹੁੰਦਾ ਵੀ ਮੈਂ ਕੁੱਛ ਖਾਣਾ ਆ ਜਾਂ ਮੈਨੂੰ ਗਰਮੀ ਲੱਗਦੀ ਆ ਨਾ ਕੋਈ ਮਤਲਬ ਨਹੀਂ ਔਰ ਰਾਤ ਹੁੰਦੇ ਹੀ ਆ ਨਾ ਅੱਠ ਵਜੇ ਬਸ ਇੰਨੇ ਇਹਦੇ ਮੂੰਹ ਚ ਜਬਾਨ ਆ ਜਾਂਦੀ ਏ ਫੇਰ ਭੋਂਕੀ ਕਈ ਜਾਊਗਾ ਵੀ ਮੈਨੂੰ ਅੰਦਰ ਵਾੜੋ ਫੇਰ ਮੈਨੂੰ ਗੁੱਸਾ ਆਂਦਾ ਆ- ਇਹਦੇ ਵਾਲ ਅੰਦਰ ਸਾਰੇ ਆਣੇ ਆ ਤੇ ਮੈਂ ਫੇਰ ਆਪਣੇ ਹਸਬੈਂਡ ਨੂੰ ਹੱਸਦੀ ਹੂਣੀ ਹਾਂ ਜਾਂ ਇਹਨੂੰ ਸਵਾਲੋ ਜਾ ਮੇ ਮੈਨੂੰ ਸਵਾਲੋ ਏ ਸੀ ਚ ਆਹ ਆਹ ਮੈਂ ਕਿਹਾ ਇਹਦੇ ਲਈ ਪਾਵਾਂ ਬਾਰ ਦੋ ਪੱਖੇ ਲਾਲੋ ਪਰ ਇਹਨੂੰ ਅੰਦਰ ਨਹੀਂ ਵਾੜਨਾ ਹੈਗਾ।
ਹਾਂ ਫੇਰ ਉਹ ਕਹਿੰਦਾ ਹੋਣਾ ਮੈਂ ਅੰਦਰ ਹੀ ਆਣਾ।
ਹਾਂ ਹੋਰ ਬਿਲਕੁਲ ਹੁਣ ਬਾਰਾਂ ਸਾਲ ਤੋਂ ਹੋਗੇ ਅੱਗੇ ਛੋਟੇ ਹੁੰਦੇ ਸਗੋ ਅੰਦਰ ਗਿਜ ਗੇ ਕੂਲਰ ਚਲਾਏ ਨੇ ਕੂਲਰ ਮੋਹਰੇ ਸੋਣਾ ਤੇ ਜੇ ਇਹਨੂੰ ਠੰਡ ਲੱਗੀ ਨਾ ਬਾਰੀਆਂ ਅਲਮਾਰੀਆਂ ਥੱਲੇ ਵੱੜ ਜਾਣਾ ਆ ਲੋਕ ਕੇ ਬੈ ਜਾਣਾ ਬਸ ਏਦਾਂ ਕਰਦਾ ਹੁੰਦਾ ਸੀਗਾ ਇਹ
ਹਾਂਜੀ।
ਤੇ ਹੁਣ ਥੋੜਾ ਬਜ਼ੁਰਗ ਹੋ ਗਿਆ ਵੈ ਦਿਲ ਤਾਂ ਆਪਣਾ ਵੀ ਕਰਦਾ ਹੈ ਵੀ ਚੱਲ ਸੋਵੇ ਪਰ ਬੋਤ ਖਲਾਰਾ ਪੈਂਦਾ ਏ ਇੱਕ ਸਮੈੱਲ ਵੀ ਬਹੁਤ ਆਣ ਲੱਗ ਪਈ ਨਾ ਹੁਣ ਹਾਂਜੀ ਤਾ ਕਰਕੇ
ਅੱਛਾ ਹੋਰ ਤੁਹਾਡੇ ਬੱਚੇ ਗਏ ਸਕੂਲ?
ਅ ਬੱਚੇ ਮੇਰੇ ਦੇ ਬੇਟੇ ਦੇ ਲੱਗਣੇ ਆ ਪੰਜ ਨੂੰ ਸਕੂਲ ਗੁੜੀਆ ਤਾਂ ਚਲੋ ਹੈ ਹੀ ਕੋਲਜ ਉਹਦਾ ਅਗਸਤ ਚ ਸ਼ੁਰੂ ਹੋਣਾ ਆ।
ਹਾਂਜੀ। ਹੋਰ ਕਿਦਾਂ?
ਹਾਂਜੀ ਤੁਸੀਂ ਕਰ ਲਿਆ ਨਾਸ਼ਤਾ-ਪਾਣੀ?
ਹਾਂਜੀ-ਹਾਂਜੀ ਕਰ ਲਿਆ।
ਅੱਜ ਕੀ ਬਣਾ ਲਯਾ?
ਅੱਜ ਆਲੂ ਵਾਲੀ ਬਣਾਈ ਸੀ ਮੈਂ
ਅੱਛਾ ਜੀ।
ਹਾਂ ਇਹ ਕਹਿੰਦੇ ਸੀ ਅੱਜ ਆਲੂ ਵਾਲੀ ਖਾਣੀ ਏ ਫੇਰ ਛੋਟੂ ਸਕੂਲ ਗਿਆ ਫੇਰ ਹੋ ਗਿਆ ਜਲਦੀ ਕੰਮ।
ਆ ਬੱਚੇ ਜਦੋਂ ਸਕੂਲ ਚਲ ਜ ਨਾ ਹਾਂਜੀ-ਹਾਂਜੀ ਤੇ ਫੇਰ ਸਾਡਾ ਵੀ ਮੇਰਾ ਵੀ ਏਦਾਂ ਹੀ ਹੁੰਦਾ ਆ ਮੇਰਾ ਹਸਬੈਂਡ ਕਹਿਣਗੇ ਮੈਂ ਨਾਸ਼ਤਾ ਤਾਂ ਬਣਾ ਦੂੰਗਾ ਬਸ ਤੂੰ ਸਕੂੱਲ ਇਨੂੰ ਛੱਡ ਆ ਆਪ ਨੀ ਜਾਣਗੇ। ਹੁਣ ਮਤਲਬ ਹੋ ਗਏ ਨਾ ਜਿੱਦਾਂ ਟਾਈਮਿੰਗ ਪਲੱਸ ਵਨ ਚ ਵਾ ਅਤੇ ਟਾਈਮਿੰਗ ਚੇਂਜ ਹੋ ਗਈ ਜਲਦੀ ਆ ਜਾਂਦੇ ਚਾਰ ਘੰਟਿਆਂ ਚ ਈ ਫਿਰ ਕਹਿੰਦੇ ਬਸ ਨੇ ਤੋਂ ਉਹੀ ਚਾਰਜਿਸ ਲੈਣੇ ਚੱਲ ਆਪ ਹੀ ਬੰਦਾ ਛੱਡ ਆਵੇ ਲੈਵੇ।
ਹਾਂਜੀ-ਹਾਂਜੀ।
ਹਾਂਜੀ। ਹੋਰ ਸੁਣਾਓ ਗੱਲਬਾਤ ਅੱਜ ਤੁਸੀਂ ਤੇ ਕੱਪੜੇ ਧੋ ਧੋ ਲੈਂਦੇ ਹੋਣੇ ਨਾ।
ਹਾਂਜੀ ਮੈਂ ਥੋੜੇ ਥੋੜ੍ਹੇ ਨਾ ਰੋਜ ਧੋ ਲੈਂਨੀ ਹਾਂ, ਕਿਉਂਕ ਮਰੇ ਕੋਲ ਜਿਆਦਾ ਇਕੱਠ ਨੀ ਤੁੱਪਦੇ।
ਨਹੀਂ ਤੁੁੱਪਦੇ ਹੈਗੇ, ਹਾਂ।
ਫਿਰ ੳਹ ਮਸ਼ੀਨ ਲਗਾਉਣੀ ਪੈਂਦੀ ਹੈ ਨਾਲੇ ਨਾ, ਥੋੜਾ ਵੀ ਉਹ ਜਗ੍ਹਾ ਨੀ ਹੈਗੀ ਮਸ਼ੀਨ ਰੱਖਣ ਦੀ ਤੇ ਤਦ ਕਰਕੇ, ਫਿਰ ਮਸ਼ੀਨ ਅਜੇ ਲਗਾਈ ਨੀ ਹੋਈ। ਮਸ਼ੀਨ ਤਾਂ ਹੈਗੀ ਓਦਾਂ, ਹਮ। ਫਿਰ ਜਗ੍ਹਾ ਨੀ ਹੈਗੀ ਮਸ਼ੀਨ ਦੀ, ਫਿਰ ਮੈਂ ਹੱਥ ਨਾਲ ਰੋਜ ਤੋ ਲੈਂਨੀ ਹਾਂ ਥੜੇ ਥੋੜੇ
ਹਮ ਠੀਕ,
ਹੈਲੋ।
ਹਾਂਜੀ ਹਾਂਜੀ, ਮੈਂ ਕਿਹਾ ਛੋਟੇ ਬੱਚੇ ਨਾਲ ਮੁਸ਼ਕਿਲ ਹੁੰਦੀ, ਹਾਂਜੀ।
ਹਾਂਜੀ ਹਾਂਜੀ, ਫੇਿਰ ਮੈਂ ਥੋੜਾ ਥੋੜੇ ਕਰਕੇ ਰੋਜ
ਆਹ ਆਪਣੇ ਘਰ ਵਾਲੇ ਦੇ ਵਿਆਹ ਆਈ ਆਂ, ਇਹਨੂੰ ਟੈਂਨਸ਼ਨ ਹੀ ਕੋਈ ਨਹੀਂ ਮਜਾਲ ਆ ਟੈਨਸ਼ਨ ਲੈਣ ਹੈਗੀ ਨਾ, ਹਾਂਜੀ।
ਕਦੇ ਸੂਟ ਹੁੰਦਾ ਇਹਨਾਂ ਦਾ ਹੁੰਦਾ, ਬਸ ਹਾਂ ਕਰੋ ਉਹ, ਫਿਰ ਮਰੋ, ਬਸ ਪ੍ਰੈਸ ਕਰਨ ਵਾਲੇ ਰਹਿ ਜਾਂਦੇ, ਪ੍ਰੈਸ ਤੇ ਕੀਤਾ ਹੀ ਨੀ ਕਿੰਨੀ ਦੇਰ ਹੋ ਗਈ। ਹਾਂਜੀ, ਤੇ ਪ੍ਰੈਸ ਵਿਚਾਰੇ ਕੱਪੜੇ ਪਏ ਜੇ ਜਾਣਾ ਹੈਏ ਕਿਤੇ ਫੇਰ ਪ੍ਰੈਸ ਹੀ ਯਾਦ ਆ ਜਾਂਦੀ।
ਫੇਰ ਪ੍ਰੈਸ ਯਾਦ ਆ ਜਾਂਦੀ ਹੈ, ਬਿਲਕੁਲ
ਜਿਹੜਾ ਹੋਵੇ ਫੇਰ, ਉਹੀ ਪਾ ਕੇ ਚਲੇ ਜਾਏ।
ਬੱਚਿਆਂ ਦੀ ਯੂਨੀਫਾਰਮ ਦਾ ਹੀ ਹੁੰਦਾ ਹੈ ਜ਼ਿਆਦਾ, ਉਓਦਾਂ ਤਾਂ ਚਲੋ ਨਹੀਂ ਕੁਛ ਵੀ ਹੈਨਾ।
ਫਿਰ ਇਹ ਕਹਿਣਗੇ ਤੇਰੇ ਕੋਲ ਇੱਕੋ ਹੀ ਸੂਟ ਰਹਿ ਗਿਆ ਪਾਉਣ ਵਾਸਤੇ, ਮੈਂ ਕਹਾਂਗੀ ਨਹੀਂ ਮੈਂ ਪ੍ਰੈਸ ਕਰਨ ਵਾਲੇ ਪਏ ਹੋਏ ਨੇ।
ਵਾਲੇ ਸਹੀ ਗੱਲ ਹੈ, ਉਹ ਦ ਅਲਮਾਰੀ 'ਚ ਰੱਖਣ ਨੂੰ ਦਿਲ ਹੀ ਨਹੀਂੀ ਕਰੇਗਾ। ਹਨਾ,
ਤੇ ਫਿਰ ਹੁਣ ਪ੍ਰੈਸ ਦੇਖਾਂ ਕਰਾਂਗੀ, ਅੱਜ ਜਾ ਕਾਲ 'ਚ ਕਰਾਂਗੀ। ਇੱਕ ਤੇ ਛੋਟੂ ਹੱਥ ਲਾ ਲੈਂਦਾ ਤਾਂ ਕਰਕੇ ਡਰਦੇ ਮਾਰੇ ਮੈਂ ਪ੍ਰੈਸ ਨੀ ਲਾਂਦੀ।
ਹਮ, ਹਮ।
ਹੋ ਉਹਦਾ
ਉਹ ਬੱਚੇ ਦਾ ਤਾਂ ਫਿਰ ਬੜਾ ਮੁੜ ਧਿਆਨ ਰੱਖਣਾ ਪੈਂਦਾ ਨਾ। ਹਾਂਜੀ ਜੀ ਬਸ, ਸਾਡਾ ਨਾਸ਼ਤਾ ਪਾਣੀ ਇੱਦਾਂ ਥੋੜ੍ਹਾ ਲਾਈਟ ਵੇਟ ਹੀ ਹੁੰਦਾ ਸਵੇਰ ਨੂੰ,
ਹਾਂਜੀ।
ਤੇ ਅੱਜ ਤਾਂ ਬ੍ਰੈਡ ਹੀ ਖਾਂਦੇ ਸੀਗੇ।
ਹਾਂਜੀ ਹਾਂ, ਅਸੀਂ ਕੱਲ੍ਹ ਖਾਧੀ ਸੀ ਨਾ ਬ੍ਰੈਡ ਨਾਸ਼ਤੇ ਤਾਂ ਕਰਕੇ
ਹਾਂਜੀ, ਸਵੇਰੇ ਸਵੇਰੇ ਪਰੌਂਠੇ ਨਾ ਜੇ ਤਾਂ ਆਲੂ, ਮੂਲੀ, ਗੋਭੀ ਵਾਲੇ ਹੋੁਣ ਫਿਰ ਪਰੌਂਠੇ ਖਾਂਦੇ, ਉੱਦਾਂ ਨਹੀਂ ਸਾਡੇ ਖਾਂਦੇ, ਸਬਜ਼ੀ ਨਾਲ ਨਹੀਂ ਖਾਂਦੇ।
ਹਮ, ਹੁਣ ਦੁਪਹਿਰ ਦਾ ਦੇਖਦੇ ਹਾ ਕੀ ਬਣਾਦੇ।
ਹਾਂਜੀ, ਫੇਰ ਜਿੱਦਾਂ ਹੁਣ ਮੈਂ ਦੁਪਹਿਰ ਨੂੰ ਸਬਜ਼ੀ ਬਣਾਉਂਗੀ ਫੇਰ ਇਹਨਾਂ ਨੇ ਖਣੀ ਹੈ ਰੋਟੀ।
ਦੁਪਹਿਰੀ ਚਾਵਲ ਤੇ ਰੋਟੀ,
ਹਾਂਜੀ।
ਹਮ।
ਚਾਵਲ ਤਾਂ, ਜਿੱਦਾਂ ਤਰੀ-ਤਰੀ ਵਾਲੀ ਸਬਜ਼ੀ ਸੁਕੀ ਜੀ ਹੋਵੇ ਨਾ ਫੇਰ ਚਲੋ, ਹਾਂਜੀ।
ਮੈਂ ਵੀ ਕੱਲ ਦਾਲ ਬਣਾਈ ਸੀ। ਭੈਣ ਅੱਜ ਮੈਂ ਦੇਖਦੀ ਮੈਂ ਉਹ ਕਿਹਾ ਓ ਕੋਈ ਤੇ ਮੈਂ ਬਣਾਂਦਾ ੳਦੇ ਐਂਡ?
ਜੀ ਜੀ।
ਮੈਂਨੂੰ ਕਹਿੰਦੇ ਤੁੰ ਨਾਲ ਚੱਲ, ਜਿਹੜੀ ਸਬਜ਼ੀ ਲੈਣੀ ਹੋਗੀ ਲੈ ਲਈ ਮੈਨੂੰ ਤੈਨੂੰ ਪਸੰਦ ਨਹੀਂ ਆਉਂਦੀ ਮੇਰੀ। ਫੇ ਕੀ ਜਾਂਦੇ ਹੋ, ਮੈਂ ਕਿਹਾ?
ਠੀਕ ਹੈ- ਠੀਕ ਹੈ ਜੀ। ਤੁਸੀਂ ਕਦੀ ਗਏ ਸਟੇਟ, ਆਊਟ ਓਫ਼ ਸਟੇਟ ਘੁੰਮਣ? ਜਿੱਦਾਂ ਰਾਜਸਥਾਨ ਕਦੀ, ਇੱਦਾਂ ਨਹੀਂ ਕਦੇ ਗਏ ਹੈ ਨਾ।
ਨਹੀਂ, ਏ ਮੇਰੀ ਮੈਰਿਜ ਨੂੰ ਚਾਰ ਸਾਲ ਹੋਏ ਆ। ਪੰਜਵਾਂ ਲੱਗਾ ਹੋਇਆ।
ਅੱਛਾ- ਅੱਛਾ ਹੁਣ? ਛੋਟੇ ਬੱਚੇ ਨਾਲ ਤਾਂ ਵੈਸੇ ਵੀ ਕਿਤੇ ਜਾਣ ਨੂੰ ਦਿਲ ਹੀ ਨਹੀਂ ਕਰਦਾ ਹੈਗਾ ਉਹ ਫੇਰ। ਇਹਨਾਂ ਦਾ ਪਾਣੀ, ਦੁੱਧ ਸਾਰਾ ਅੱਛਾ ਈ। ਹਾਂ, ਨਹੀਂ ਬਹੁਤ। ਬਹੁਤ ਵਧੀਆ ਜਗਾ ਹੈ। ਮੈਂ ਖਾਟੂ ਸ਼ਾਮ ਜੀ ਗਈ ਸੀਗੀ, ਹਾਂਜੀ। ਹਾਂ ਬਿਲਕੁਲ।
ਬਾਰ ਲੂਹ ਹੈ ਇਹ ਕਹਿੰਦੇ ਸੀ ਜਾਨਾ ਨਹੀਂ ਦੇਣਾ। ਹੁਣ ਮੈਂ ਕਿਹਾ। ਗਰਮੀ ਬੜੀ ਉੱਥੇ ਤੇ ਪੈਰ ਨੀ ਰੱਖਣ ਹੋਣਾ ਜੇ।
ਹਾਂ ਉੱਧਰ ਤਾਂ ਬਹੁਤ ਜ਼ਿਆਦਾ ਉੱਧਰ ਤਾਂ ਗਰਮੀਆਂ, ਸਰਦੀਆਂ 'ਚ ਹੀ ਮਤਲਬ ਟੈਂਪਰੇਚਰ ਨੋਰਮਲੁੰ ਦਾ ਆ, ਇੰਨੀ ਠੰਡ ਨਹੀਂ ਹੁੰਦੀ ਹੈਗੀ, ਹਾਂਜੀ।
ਹੂੰ ਕਰ ਗੱਲ ਕਰ। ਮੈਂ ਕਿਹਾ ਉਦੋਂ ਤਾਂ ਠੀਕ ਸੀ। ਹੁਣ ਤੇ ਪੈਰ ਵੀ ਨੀ ਰੱਖਣ ਹੋਣਾਂ ਜ਼ਮੀਨ ਤੇ, ਤੇ।
ਹਾਂਜੀ।
ਵੇਖਾਂਗੇ ਨਕਸ਼ ਟਾਇਮ।
ਹੂੰ ਵਧੀਆ- ਵਧੀਆ।
ਮੰਦਿਰ ਹੁਣ ਤੇ ਦੇਖਣ ਵਾਲਾ ਨਾ ਅਸੀਂ ਰਾਤੀਂ ਗਏ ਸੀ ਉਥੇ। ਅਸੀਂ ਗਏ ਸੀ ਪਿਛਲੇ ਸਾਲ? ਪ੍ਰੇਮ ਮੰਦਿਰ ਦੇਖਣ ਵਾਲਾ ਨਾ ਉੱਥੇ।
ਹਾਂ ਪ੍ਰੇਮ ਮੰਦਰ ' ਮੈਂ ਤੁਹਾਨੂੰ ਸੱਚ ਦੱਸਿਆ ਤਾਂ ਮੈਂ ਹਜੇ ਤਾਈ ਦੇਖਣ ਨਹੀਂ ਗਈ, ਬਟ ਮੈਂ ਸੁਣਿਆ ਬਹੁਤ ਹੈ। ਇੱਦਾਂ ਮਤਲਬ ਹੈ ਇੰਸਟਾ ਵਗੈਰਾ, ਸੋਸ਼ਲ ਮੀਡੀਆ ਤੇ ਦੇਖਿਆ ਹੋਇਆ ਵਾ। ਦਿਲ ਤੇ ਬਹੁਤ ਕਰਦਾ ਪਰ ਚਲੋ ਜਦੋਂ ਪਰਮਾਤਮਾ ਦੀ। ਇੱਛਾ ਹੋਏਗੀ ਬੁਲਾਂਣ ਦੀ। ਉਹਦੋਂ ਹੀ ਜਾ ਹੋਏਗਾ ਹੈਣਾਂ, ਹਾਂਜੀ।
ਫੇਰ ਆਪਾਂ ਅਜੇ ਥੋੜੇ ਮੰਦਰ ਘੁੰਮੇ ਸੀ, ਅਜੇ ਤੇ ਅੱਧੇ ਰਹਿੰਦੇ ਨੇ ਪੈ੍ਮ ਮੰਦਿਰ ਗਏ। ਸੀ ਸ਼ਾਮ ਵੇਲੇ, ਉੱਥੇ ਨਾ ਰਾਤੀ ਜਾਂਦੇ ਰਾਤੀ ਜਾਣਂ ਦਾ ਮਜ਼ਾ ਆ, ਮਤ- ਤੇ ਇੰਨਾ ਰਸ਼ ਸੀ। ਸੀ 'ਉੱਥੇ ਇੰਨੀ ਭੀੜ 'ਉੱਥੇ ਮੈਂ ਕਿਹਾ ਮੈਂ ਮਤਲਬ ਲਾਈਨ ਵੀ ਅਲੱਗ- ਅਲੱਗ ਸੀ ਜਿਵੇਂ। ਜੇਂਟਸ ਅਲਗ, ਲੇਡੀਜ਼ ਅਲਗ ਮੈਂ ਕਿਹਾ ਮੈਂ ਤੇ ਗੁੰਮ ਹੋਗਈ ਤੇ ਮੈਂ ਤਾਂ ਲੱਭਣਾ ਵੀ ਨੀ, ਮੈਂ ਕਿੱਥੇ ਗਈ ਤੇ ਮੈਂ ਤੁਹਾਨੂੰ ਕਿਸਤਰਾਂ ਕਰਾਂਗੀ।
ਮੈਂ ਨੀ ਮੈਂ ਕਿਹਾ ਨਹੀਂ ਰਹਿਣ ਦਿਓ ਜਦੋਂ ਬਾਅਦ ਚ ਦਿਖ-
ਹਾਂ।
ਬਸ ਗਏ ਹੋਏ, ਬਾਹਰੋਂ ਵਾਪਿਸ ਆ ਗਏ ਇੰਨਾ ਰਸ਼।
ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਹੈ, ਅੱਛਾ ਦੇਖ ਲੋ- ਕਿਸੀ ਵੀ ਮੰਦਿਰ, ਗੁਰਦੁਆਰਾ ਸਾਹਿਬ ਦੇਖਲੋ ਰਸ਼ ਬਹੁਤ ਆ।
ਬਹੁਤ ਜ਼ਿਆਦਾ ਹਾਂ। ਚਾਹੇ ਛੁੱਟੀਆਂ ਹੈ, ਚਾਹੇ ਨਹੀਂ ਹੈ ਤਾਂ ਵੀ ਰਸ਼ ਹੀ ਰਸ਼।
ਚਾਹੇ ਅੰਮ੍ਰਿਤਸਰ ਦੇਖ ਲੋ, ਚਾਹੇ ਵੈਸ਼ਨੋ ਦੇਵੀ ਦੇਖ ਲੋ, ਤੁਸੀਂ ਜਿੱਧਰ ਮਰਜ਼ੀ ਦੇਖ ਲੋ।
ਜਿੱਥੇ ਮਰਜ਼ੀ ਦੇਖਲਓ। ਇੰਨਾ ਹੀ ਰਸ਼ ਉਹਨਾਂ ਹੀ ਚਾਹੇ ਛੁੱਟੀਆਂ ਹੈਗੀਆਂ ਬੱਚਿਆਂ ਨੂੰ ਭਾਵੇਂ ਨਹੀਂ ਹੈਗੀਆਂ ਤਾਂ ਵੀ।
ਹੁੰਦਾ ਬੱਚਿਆਂ ਕਰਕੇ ਆਪਾਂ ਵੀ ਥੋੜਾ ਜਿਹਾ ਚੀਜ਼, ਗਜਹੀ ਦਾ ਨਹੀਂ ਯਾਰ ਰਸ਼ ਚ ਨਹੀਂ ਵਣਨਾ ਹਾਂਜੀ ਬਿਲਕੁਲ।
ਬਹੁਤ ਔਖਾ ਹੋ ਜਾਂਦਾ ਹੈ।
ਜੀ- ਜੀ।
ਗਰਮੀ 'ਚ ਤਾਂ ਵੈਸੇ ਹੀ ਨਹੀਂ ਏਨੀ ਦੇਨ ਖੜੇ ਹੋਣ ਨੂੰ ਮਨ ਕਰਦਾ ਕਿਤੇ ਵੀ
ਹਾਂਜੀ-ਹਾਂਜੀ ਬਿਲਕੁਲ
ਬ ਉਥੇ ਦੇ ਕੈਂਦੇ ਸਾਰੇ ਹੀ ਕੈਂਦੇ ਨੇ ਮੰਦਰ ਦੇਖਣ ਵਾਲਾ ਮੰਦਰ ਬ
ਬਿਲਕੁਲ ਦੇਖਣ ਵਾਲਾ
ਹੁਣ ਜਾਵਾਂਗੇ ਫਿਰ ਦੇਖਾਂਗੇ ਘਰੇ
ਚਲੋ ਜਦੋਂ ਪਰਮਾਤਮਾ ਜੀ ਦੀ ਇੱਛਾ ਹੋਏਗੀ। ਚਲੋ ਠੀਕ ਹੈ ਹਨਾ ਗੁੜੀਆ ਜੀ ਓਕੇ ਸਤਿ ਸ਼੍ਰੀ ਅਕਾਲ।
ਹਾਂ
ਤੇ ਓ ਤੇ ਕੈਂਦੀ ਸੀ ਤੀਹ ਤਰੀਕ ਤੱਕ